ਓ
ਹੈਲੋ
ਸਸਰੀਕਾਲ ਭੈਣ ਜੀ।
ਸਸਰੀਕਾਲ ਕੀ ਹਾਲ ਏ।
ਵਧੀਆ ਤੁਸੀਂ ਦੱਸੋ ਕੀ ਕਰਦੇ ਪਏ ਸੀ।
ਬਸ ਕੁਛ ਨੀ ਬਸ ਬੈਠੇ ਹੋਏ ਸੀ।
ਅੱਛਾ ਹੋਰ ਨਾਸ਼ਤਾ ਹੋ ਗਿਆ।
ਹਾਂਜੀ ਬਸ ਹੁਣੇੇ-ਹੁਣੇ ਹੋਇਐ।
ਕੀ ਬਣਾਇਆ ਸੀ ਹਾਂਜੀ-ਹਾਂਜੀ ਹੋ ਗਿਆ।
ਅੱਜ ਆਪਾਂ ਪਨੀਰ ਦੇ ਪਰੌਂਠੇ ਬਣਾਏ ਸੀ।
ਚੰਗੀ ਗੱਲ ਹੈਗੀ।
ਹਾਂਜੀ
ਮੈਂ ਵੀ ਅੱਜ ਬ੍ਰੈਡ ਸੈਂਡਵਿਚ ਬਣਾਏ ਸੀ ਬੱਚੇ ਘਰ ਹੈਗੇ ਸੀ।
ਤੇ ਓ ਕੈਂਦੇ ਅਸੀਂ ਨੀ ਰੋਟੀਆਂ ਖਾਣੀਆਂ ਰੋਜ਼-ਰੋਜ਼
ਹੂੰ ਕਦੀ-ਕਦੀ ਜੇ ਬਣਾ ਲੈਣਾ ਚਾਈਦਾ ਐਂਜ
ਹਾਂਜੀ ਹਾਂ। ਜਿਵੇਂ-ਜਿਵੇਂ ਸ਼ਨੀਵਾਰ ਤੇ ਐਤਵਾਰ ਆਂਦਾ ਏ ਨਾ ਐਦੇ ਵਿੱਚ ਮੈਂ ਬਣਾ ਲੈਂਨੀ ਆਂ।
ਹਾਂਜੀ ਕਦੀ-ਕਦੀ ਤਾਂ ਬੱਚਿਆਂ ਦਾ ਵੀ ਮਨ ਕਰ ਈ ਜਾਂਦਾ ਖਾਣ ਦਾ
ਹੋਰ ਕੀ ਕੈਂਦੇ ਨੇ ਕਿ ਮੰਮਾ ਅਸੀਂ ਰੋਜ਼ ਰੋਟੀ ਖਾਂਨੇ ਆਂ।
ਹੋ
ਤੇ ਛੁੱਟੀ ਵਾਲੇ ਦਿਨ ਕੁ ਚੰਗਾ ਬਣਾ ਦੋ ਤੇ ਫਿਰ ਮੈਂ ਬਣਾ ਦਿੰਨੀ ਆਂ।
ਕਈ ਬੱਚੇ ਤੇ ਰੋਟੀਆਂ ਖਾਂਦੇ ਨੀ ਇਹੋ ਜਾ ਨਾਸ਼ਤਾ ਮਿਲ ਜਏ ਤੇ ਖਾ ਲੈਂਦੇ ਨੇ।
ਹੋਰ ਕੀ ਹੀ ਇਨਾਂ ਨੂੰ ਐ ਹੁੰਦਾ ਏ ਯਾ ਤੋ ਫੋਨ ਦੋ ਹੱਥ ਵਿੱਚ ਤੇ ਨਈ ਤੇ ਟੀ ਵੀ ਉਹਦੇ ਬਿਨਾਂ ਰੋਟੀ ਕੋਈ ਨੀ ਅੰਦਰ ਜਾਂਦੀ ਇਨਾਂ ਦੇ।
ਹੋਰ ਕਿਆ ਹਰ ਟੈਮ ਫੋਨ ਹਰ ਟੈਮ ਟੀਵੀ। ਫ਼ੋਨ ਵੇਖ-ਵੇਖ ਕੇ ਲੋਕ ਬੱਚਿਆਂ ਨੇ ਅੱਖਾਂ ਖ਼ਰਾਬ ਕੀਤੀਆਂ ਹੋਈਆਂ ਨੇ।
ਹੋਰ ਕੀ, ਇੱਕ ਔਰ ਟੀਵੀ ਵਿੱਚ ਆਂਦਾ ਕੋਈ ਭੂਤਾਂ ਵਾਲਾ ਵੇਖਦੇ ਨੇ। ਤੇ ਦਿਨ ਵਿੱਚ ਤੇ ਪੂਰਾ ਦਿਨ ਉਹੀ ਵੇਖਦੇ ਰਹਿਣਗੇ ਰਾਤ ਨੂੰ ਫੇਰ ਐਡਾ ਡਰਦੇ ਨੇ।
ਹੋਰ ਕਿਆ, ਕੀ ਕਰੀਏ ਬੱਚਿਆਂ ਨੂੰ ਸਮਝਾਂਦੇ ਆ ਤੇ ਸਮਝਦੇ ਨੀ ਹੈਗੇ ਕੋਈ ਗੱਲ ਨੂੰ।
ਹੋਰ ਕੀ, ਐ ਤਾਂ ਹੈਗਾ ਈ ਏ।
ਹਾਂਜੀ।
ਤੇ ਘਰ ਦਾ ਕੰਮ-ਕੁੰਮ ਹੋ।
ਭੈਣ ਜੀ ਤੁਸੀਂ ਓਨਲਾਈਨ ਸ਼ੋਪਿੰਗ ਅਹ ਨਈ-ਨਈ ਭੈਣ ਜੀ ਹਜੇ ਅੱਧਾ ਹੋਇਆ ਅੱਧਾ ਕਰਨਾ ਵੇ ਏ।
ਠੀਕ ਏ- ਠੀਕ ਏ ਕੀ ਕੈਂਦੇ ਪਏ ਸੀ ਤੁਸੀਂ?
ਮੈਂ ਕਹਿ ਰਹੀ ਤੁਸੀਂ ਔਨਲਾਈਨ ਸ਼ੋਪਿੰਗ ਕਰਦੇ ਹੋ ਭੈਣ ਜੀ?
ਹਾਂਜੀ ਮੈਂ ਕਰਦੀ ਆਂ।
ਕਿੱਥੋਂ ਦੀ ਕਰਦੇ ਓ ਸੌਪਿੰਗ ਤੁਸੀਂ?
ਮੈਂ ਮਿੰਤਰਾ ਤੇ ਐਮਾਜ਼ੋਨ ਤੋਂ ਕਰ ਲੈਂਨੀ ਆਂ।
ਅੱਛਾ- ਅੱਛਾ ਕਿਹੋ ਜਿਹਾ ਪ੍ਰੋਡਕਟਸ ਹੈਗੇ ਠੀਕ ਆਂਦੇ ਨੇਂ?
ਹਾਂਜੀ ਮੈਂ ਤੇ ਕੀ ਨਾਮ ਏ ਮਿੰਤਰਾ ਤੋਂ ਮੰਗਾਈ ਸੀ। ਕੁੁਰਤੀ ਵੀ ਮੰਗਾਈ ਸੀ। ਇੱਕ ਡਰੈਸ ਵੀ ਮੰਗਾਈ ਸੀ। ਉਸ ਤੋਂ ਬਾਅਦ ਉੱਥੋਂ ਮੈਂ ਥੋੜਾ ਜਿਹਾ ਮੇਕਅਪ ਦਾ ਸਮਾਨ ਮੰਗਾਇਆ ਸੀ। 'ਤੇ ਮੇਰਾ ਤੇ ਠੀਕ ਆਇਆ ਸੀ, ਕਿਉਂ ਕੀ ਗੱਲ ਹੋ ਗਈ ਏ?
ਨਹੀਂ-ਨਹੀਂ ਮੈਂ ਤਾਂ ਐਵੇਂ ਰਿਵਿਊ ਲੈਂਦੀ ਪਈ ਸੀ ਨਾ। 'ਤੇ ਮੈਂ ਕਿਹਾ ਚਲੋ ਮੈਂ ਵੀ ਕਰਕੇ ਵੇਖਾਂਗੀ ਕਿੱਦਾਂ ਦੀ ਹੁੰਦੀ ਔਨਲਾਈਨ ਸ਼ੋਪਿੰਗ।
ਮਿੰਤਰਾ ਤੇ ਮੈਂ ਕਹਿੰਦੀ ਹ ਬੜੀ ਚੰਗੀ ਐਪ ਹੈਗੀ ਉਹਦੇ ਵਿੱਚ ਤੇ ਤੁਹਾਨੂੰ ਕੁ ਕੁਛ ਵੀ ਗ਼ਲਤ ਮਿਲੇਗਾ ਹੀ ਨਹੀਂ, ਲੋਕੀ ਕਹਿੰਦੇ ਨੇ ਨਾ ਕਿ ਖ਼ਰਾਬ ਨਾ ਆ ਜੇ ਇਸ ਕਰਕੇ ਅਸੀਂ ਕਰਦੇ ਨੀ ਉਹ ਮੰਗਾਂਦੇ ਨੇ ਮੀਸ਼ੋ ਤੋਂ। ਮੀਸ਼ੋ ਤੇ ਫਲਿੱਪਕਾਰਟ ਤੋਂ ਉੱਥੇ ਤੇ ਜੋ ਵਖਾਂਦੇ ਨੇ ਉਹ ਤੋਂ ਉਲਟਾ ਹੀ ਆਉਂਦਾ।
ਅੱਛਾ-ਅੱਛਾ, ਭੈਣ ਜੀ ਫਲਿੱਪਕਾਰਟ ਤੋਂ ਵੀ ਵਧੀਆ ਆਂਦਾ ਏ।
ਮੈਂ ਫਲਿਪਕਾਰਟ ਤੋਂ ਇੱਕ ਸੂਟ ਮੰਗਵਿਆ ਸੀ, ਮੇਰਾ ਤੇ ਬੜਾ ਹੀ ਖ਼ਰਾਬ ਆਇਆ ਮੈਨੂੰ ਕੋਈ ਪਸੰਦ ਨਹੀਂ ਆਇਆ ਉੱਥੋਂ।
ਮੈਂ ਫਲਿਪਕਾਰਟ ਤੋਂ ਮੰਗਵਾਇਆ ਸੀ ਪਹਿਲੇ। ਸ਼ੂਜ ਮੰਗਵਾਏ ਸੀ ਉਹ, ਉਹ ਤੇ ਸਹੀ ਆਏ। ਨੇ ਤੇ ਹੁਣ ਮੈਂ ਬੈਡਸ਼ੀਟ ਮੰਗਵਾਈ ਸੀ ਉਹ ਵੀ ਸਹੀ ਆਈ ਏ। ਤੇ ਹੁਣ ਮੈਂ ਏਸੀ ਬਲੈਂਕਿਟ ਮੰਗਵਾਇਆ ਉਹ ਵੀ ਸਹੀ ਆਇਆ।
ਅੱਛਾ, ਮੈਂ ਤੇ ਸੂਟ ਮੰਗਵਾਇਆ ਸੀ ਮੈਨੂੰ ਉਹਦੀ ਦੀ ਕੁਆਲਿਟੀ ਬਿਲਕੁਲ ਬੇਕਾਰ ਲੱਗੀ। ਤੇ ਮੈਂ ਰੰਗ ਕੋਈ ਹੋਰ ਮੰਗਾਇਆ ਸੀ ਆਇਆ ਕੋਈ ਹੋਰ।
ਅੱਛਾ।
ਤੇ ਮੈਨੂੰ ਪਸੰਦ ਕੋਈ ਨੀ ਆਇਆ।
ਅੱਛਾ।
ਐ ਤੇ ਮੈਂ ਵੀ ਸੁਣਿਆ ਹੋਇਆ ਕਿ ਇੱਕ ਮੇਰੇ ਨਾ ਨਾਲ ਦੇ ਗੁਆਂਢੀ ਹੈਗੇ ਨੇ।
ਅੱਛਾ।
ਉਹਨਾਂ ਨੇ ਉੱਥੋਂ ਇੱਕ ਪਾਵਰ ਬੈਂਕ ਮੰਗਵਾਇਆ ਸੀ। ਰੀਅਲਮੀ ਦਾ ਤੇ ਇੱਕ ਫੋਨ ਵੀ ਮੰਗਾਇਆ ਸੀ, ਉਹ ਵੀ ਰੀਅਲਮੀ ਦਾ ਹੀ ਸੀ।
ਹਮ।
ਉਹ ਤੇ ਠੀਕ ਨਿਕਲਿਆ ਸੀ ਮੈਂ ਕਿਆ। ਕੀ ਪਤਾ ਕੱਪੜੇ ਖ਼ਰਾਬ ਨਿਕਲਦੇ ਐ ਓ ਉਥੋਂ, ਉਹ ਜਿਹੜੀ ਇਲੈਕਟ੍ਰੋਨਿਕ ਚੀਜ਼ਾਂ ਹੁੰਦੀਆਂ ਨੇ ਉਹ ਠੀਕ ਨਿਕਲਦੀਆਂ ਹੋਣ।
ਹਾਂ, ਐ ਵੀ ਹੋ ਸਕਤਾ।
ਹੋਰ ਕੀ ਤੇ ਮੈਂ ਫਿਰ ਐ ਕਹਿਨੀ ਆ ਕਿ ਔਨਲਾਈਨ ਸ਼ੋਪਿੰਗ ਤੋਂ ਚੰਗਾ ਨਾ ਫਿਰ ਉਹੀ ਹੈਗੀ ਏ ਟ੍ਰੈਡੀਸ਼ਨਲ ਸ਼ੋਪਿੰਗ।
ਅੱਛਾ-ਅੱਛਾ ਮੰਗਵਾਉਣ ਵਾਲੇ ਔਨਲਾਈਨ ਵੀ ਮੰਗਵਾਉਂਦੇ ਨੇ ਕਿਸੇ ਕੋਲ ਟਾਈਮ ਨੀ ਹੁੰਦਾ ਬਾਹਰ ਜਾਣ।
ਐ ਤੇ ਗੱਲ ਹੈਗੀ ਐ, ਉਹਨਾਂ ਦੀ ਤੇ ਚਲੋ ਅਲੱਗ ਮਜਬੂਰੀਆਂ ਹੈਗੀਆਂ ਨੇ।
ਸਹੀ ਗੱਲ ਐ ਭੈਣ ਜੀ।
ਤੇ ਇਸ ਕਰਕੇ ਕੀ ਨਾਮ ਐ, ਅਸੀਂ ਫਿਰ ਵਿਆਹ ਤੇ ਜਾਣਾ ਸੀ।
ਅੱਛਾ।
ਤੇ ਮੈਂ ਕੀ ਓਨਲਾਈਨ ਈ ਕੀ ਮੰਗਵਾਈਏ ਕੀ ਪਤਾ ਕੀ ਖ਼ਰਾਬ ਨਿਕਲ ਜਾਵੇ, ਰੋਜ਼-ਰੋਜ਼ ਦੇ ਪੈਸੇ ਭਰਨੇ ਇਹ ਵੀ ਠੀਕ ਨਹੀਂ ਹੈਗੇ।
ਪੇੜ 'ਤੇ ਇਹਦੇ 'ਤੇ ਉੱਤਰਦੇ ਨੀ ਹੈਗੇ, ਅਸੀਂ ਲੈ ਆਈਏ।
ਹਾਂਜੀ।
ਐ ਹੁੰਦਾ ਨੇ ਕਿ ਪੈਸੇ ਲੱਗਦੇ ਪਏ ਨੇ ਚੱਲ ਚੰਗੀ ਜਗ੍ਹਾ ਲੱਗ ਜਾਈਏ।
ਆਹ ਤੁਸੀਂ ਸਹੀ ਕਹਿ ਰਹੇ ਹੋ।
ਹੁਣ ਤੁਸੀਂ ਵੇਖੋ ਨਾ ਘਰ ਦਾ ਵਿਆਹ ਏ ਉਹ ਤੋਂ ਅਸੀਂ ਓਨਲਾਈਨ ਮੰਗਾਲਾਂਗੇ ਤੇ ਫਿਰ ਪਤਾ ਨੀ ਕਿਵੇਂ ਨਿਕਲੇ।
ਸਹੀ ਗੱਲ ਏ ਭੈਣ ਜੀ।
ਤੇ ਅਸੀਂ ਬੜਾ ਕੁਝ ਮੰਗਾਂਣਾ ਜਿਵੇਂ ਹੁੰਦੇ ਨੇ ਉਹ ਕਲੀਰੇ-ਕਲੂਰੇ ਲਹਿੰਗੇ ਮੰਗਾਣੇ ਨੇ ਸਾਰਿਆਂ ਦੇ। ਤੇ ਕੀ ਨਾਮ ਹੁੰਦੇ ਪਾਠ ਦੇ ਅਲੱਗ ਹੁੰਦੇ ਨੇ ਸਭ ਦੇ ਸੂਟ, ਕੀਰਤਨ ਦੇ ਅਲੱਗ ਲ ਹੁੰਦੇ ਨੇ, ਜਾਗੋ ਦੇ ਅਲੱਗ ਹੁੰਦੇ ਨੇ। ਹਲਦੀ ਦੇ ਅਲੱਗ ਹੁੰਦੇ ਨੇ ਅੱਜ- ਕੱਲ੍ਹ ਤਾਂ ਟਰਡੀਸ਼ਨ ਮਨਾ ਰੱਖਿਆ ਇਹਨਾਂ ਨੇ ਕਿ ਜਿਵੇਂ ਹਲਦੀ ਹੋਵੇ ਤੇ ਯੈਲੋ ਸੂਟ ਪਾਓ ਮਹਿੰਦੀ ਹੋਵੇ ਤੇ ਹਰਾ ਸੂਟ ਪਾਓ।
ਆਹੋ ਸਭ ਵੀ ਅੱਜ- ਕੱਲ੍ਹ ਇਹਹੀ ਕਰਦੇ ਪਏ ਨੇ।
ਹੋਰ ਕੀ ਤੇ ਫਿਰ ਵਿਆਹਾਂ ਦਾ ਵੇਖ ਕੇ ਚੱਲਣਾ ਪੈਂਦਾ ਜਿਵੇਂ ਲੋਕੀ ਪਾ ਰਹੇ ਨੇ, ਉਵੇਂ ਅਸੀਂ ਪਾਈਏ।
ਹੂੰ, ਸਹੀ ਗੱਲ ਐ ਭੈਣ ਜੀ।
ਐ ਹੁੰਦਾ ਨਾ ਕਿ ਸ਼ਾਮ ਨੂੰ ਤਾਂ ਲੈ ਕੇ ਆਓ, ਆਪਣਾ ਸੁਵਾਓ ਚਾਹੇ ਸਾਹਮਣੇ ਤੋਂ ਪਸੰਦ ਕਰਕੇ ਆਉ, ਦਿਲ ਨੂੰ ਤੇ ਆਪਣੀ ਤਸੱਲੀ ਹੁੰਦੀ ਹੈਗੀ ਏ ਕੀ ਚੱਲ ਹਾਂ ਮੈਂ ਠੀਕ ਲੱਗ ਰਿਆ ਤੇ ਨਈ ਤੇ ਦਿਮਾਗ ਈ ਖ਼ਰਾਬ ਰਹਿੰਦਾ, ਇਦਾ ਚੰਗਾ ਲੱਗ ਰਿਹਾ, ਐਦਾ ਚੰਗਾ ਨਹੀਂ ਲੱਗਦਾ ਪਿਆ।
ਹਾਂਜੀ ਸਹੀ ਗੱਲ ਐ ਭੈਣਜੀ।
ਹੋਰ ਕੀ ਤੇ ਮੇਰੀ ਇੱਕ ਹੋ ਹੈ ਭਰਜਾਈ ਹੈਗੀ ਸੀ ਮੇਰੀ ਇੱਕ
ਅੱਛਾ
ਉਹਨਾਂ ਨੇ ਮੰਗਾਈ ਸੀ ਇੱਕ ਸਾੜੀ ਫਲਿੱਪਕਾਟ ਤੋਂ ਉਹ ਕਹਿੰਦੀ ਮੈਨੂੰ ਤੇ ਸਮਝ ਈ ਨਹੀਂ ਆਇਆ, ਮੈਂ ਪਾਵਾਂ ਕਿ ਕਿੱਥੋਂ ਬੰਨਾ ਕਿੱਥੋਂ ਕੀ ਕਰ ਉਨਾਂ ਨੇ ਔਹੀ ਜਿਹੜੀ ਅੱਜ ਕੱਲ੍ਹ ਰੇ ਰੀਮੇਂਡ ਹੁੰਦੀਆਂ ਨੀ ਹੈਗੀਆਂ।
ਹਂਜੀ, ਹਂਜੀ।
ਔਹ ਮੰਗਾਈ ਸੀ।
ਅੱਛਾ।
ਤੇ ਔਹ ਕੀ ਨਾਮ ਏ ਅੱਗੋ ਅੱਗੋਂ ਤੋ ਤੇ ਠੀਕ ਸੀ।
ਹੂੰ।
ਲੰਬਾਈ ਵਿੱਚ ਤੇ ਪਿੱਛੋਂ ਛੋਟੀ ਹੈਗੀ ਸੀ।
ਅੱਛਾ।
ਤੇ ਕਹਿ ਰਹੀ ਮੈਨੂੰ ਤੇ ਸਮਝ ਹੀ ਨਾ ਆਏ। ਔਹ ਥੋੜੀ ਹੈਗੇ ਨੇ ਨਾ ਹੈਲਦੀ ਜਿ ਹੈਗੇ ਨੇ ਔਹ
ਅੱਛਾ।
ਤੇ ਕੀ ਨਾਮ ਏ ਔਹ ਜਿਹੜਾ ਔਹ ਕੀ ਨਾਮ ਔਦੀ ਸਾੜੀ ਦਾ ਪੱਲੂ ਜਿਹੜਾ ਆਂਦਾ ਔਹ
ਹਂਜੀ।
ਔਹ ਉਨਾਂ ਦੇ ਮੋਢੇ ਤੱਕ ਵੀ ਨਹੀਂ ਆਏ ਚੜਿਆ।
ਅੱਛਾ।
ਤੇ ਐਸ ਕਰਕੇ ਮੈਨੂੰ ਵੀ ਚੰਗਾ ਨੀ ਲੱਗਦਾ। ਇਡੇ ਲੋਕਾਂ ਤੋਂ ਸੁਨ ਲਿੱਤਾ ਬੇਕਾਰ ਆਂਦਾ ਬੇਕਾਰ ਆਂਦਾ ਤੁਸੀਂ ਕਹਿ ਰਹੇ ਹੋ ਠੀਕ ਆਂਦਾ।
ਕਈਆਂ ਦਾ ਠੀਕ ਵੀ ਆਂਦਾ ਫਿਰ ਕਈਆਂ ਦਾ ਬੇਕਾਰ।
ਫਰ ਐਹੀ ਤੇ ਐਹੀ ਤੇ ਟੈਸ਼ਨ ਹੋ ਜੈਂਦੀ ਏਕਿ ਅਸੀਂ ਔਨਲਾਈਨ ਸ਼ੋਪਿੰਗ ਕਰੀਏ ਜਾਂ ਨਾ ਕਰੀਏ। ਫਾਇਦੇ ਤੇ ਹੈਗੇ ਨੇ। ਇਹਦੇ ਨੁਕਸਾਨ ਵੀ ਬੜੇ ਹੈਗੇ ਨੇ ਕੀ ਕਰੀਏ ਹੁਨ
ਹੋਰ ਕਿਆ ਤੇ ਅਗਰ ਤੁਸੀਂ ਔਨਲਾਈਨ ਕੁਛ ਮੰਗਵਾ ਰਹੇ ਤੁਹਾਨੂੰ ਨਹੀਂ ਚੰਗਾ ਲੱਗਦਾ। ਤੁਸੀਂ ਰਿਟਰਨ ਵੀ ਕਰ ਸਕਦੇ ਹੋ। ਪੇਮੈਂਟ ਵਾਪਸ ਬਸ ਆ ਜਾਏਗੀ। ਤੁਹਾਡੇ
ਨਹੀਂ, ਨਹੀਂ ਇਹ ਰਿਟਰਨ ਚ ਮੈਂ ਦੱਸਦੀ ਹਾਂ ਕੀ ਕਰਦੇ ਨੇ
ਸੋਰੇ।
ਰਿਟਰਨ ਟੈਮ ਅਹ ਕੈਂਦੇਨੇ ਟੈਗ ਨੀ ਜਿਹੜਾ ਤੁਸੀਂ ਟੈਗ ਹੀ ਨਹੀਂ ਦਿੱਤਾ ਅਸੀਂ ਕਿੱਥੋਂ ਲੈ ਕੇ ਆਈਏ ਟੈਗ
ਅੱਛਾ, ਅੱਛਾ ਇੰਝ ਕੈਂਦੇ ਨੇ ਔਹ
ਔ ਕੈਂਦੇ ਨੇ ਟੈਗ ਤੇ ਦਿੱਤਾ ਨੀ। ਵਾਪਿਸ ਕਰਾਨ ਟਾਈਮ ਕਹਿੰਦੇ ਟੈਗ ਨਹੀ ਹੈਗਾ ਏਹਦੇ ਵਿੱਚ ਐਹ ਐ ਨੀ ਹੋ ਸਕਦਾ ਰਿਟਰਨ।
ਅੱਛਾ।
ਤੇ ਇੱਕ ਐਹ ਹੁੰਦਾ ਨਾ ਜਿਵੇਂ ਅਸੀਂ ਕੁਛ ਮੰਗਾਈ ਏ ਔਨਲਾਈਨ। ਤੇ ਔਦੇ ਵਿੱਚ ਜਿਹੜੀ ਪੈਕਿੰਗ ਜੀ ਕਰਕੇ ਦਿੰਦੇ ਨੇ ਕਈ ਵਾਰ ਉਹ ਹੁੰਦਾ ਸੂਟ ਦਿੰਨੇ ਆ ਨਹੀਂ ਪਤਾ ਲੱਗਦਾ। ਫਿਰ ਕੋਈ ਕਹਿੰਦਾ ਠੀਕ ਹੈ ਕੋਈ ਕਹਿੰਦਾ ਫਿਰ ਦਿਲ ਨੂੰ ਤਸੱਲੀ ਨਹੀਂ ਹੁੰਦੀ। ਤੇ ਜਦ ਤੱਕ ਸਾਨੂੰ ਖੁਦ ਨੂੰ ਨਾ ਪਸੰਦ ਆਏ ਤੇ ਫਿਰ ਮੈਂ ਸੂਟ ਰਿਟਰਨ ਕਰਨਾ ਸੀ। ਮੇਰੇ ਕੋਲ ਹੈਗੀ ਕੋਈ ਨੀ ਬਾਕੀ ਸੂਟ ਜਿਵੇਂ ਸੀ ਉਵੇਂ ਜਿਵੇਂ ਅੰਦਰ ਔਹ ਟ੍ਰਾਂਸਪੇਰੈਂਟ ਪੰਨੀ ਜੇੜੀ ਆਂਦੀ ਐ ਨਾ।
ਹੂੰ- ਹੂੰ -ਹੂੰ।
ਔਹ ਮੈਂ ਉਨੂੰ ਪੈਕ ਕਰਕੇ ਦਿੱਤੀ ਕੈਂਦਾ ਜੀ ਅਸੀ ਐਹ ਤੇ ਲਵਾਂਗੇ ਨੀ।
ਅੱਛਾ।
ਮੈਂ ਕਿਹਾ ਕਿਉਂ ਨੀ ਲਵੇਂਗਾ ਕੈਂਦਾ ਇਹਦੇ ਵਿੱਚ ਤੇ ਟੈਗ ਹੀ ਨੀ ਹੈਗਾ। ਤੇ ਮੈਂ ਕਿਹਾ ਜਦੋਂ ਤੁਸੀਂ ਨੀ ਦਿੱਤਾ ਸੀ। ਕਿੱਥੋਂ ਲੈ ਕੇ ਆਈਏ ਟੈਗ ਫੇਰ ਤੇ ਜਿਵੇਂ ਔਹ ਲੋਕੀਆਂ ਨੂੰ ਪਾਗਲ ਬਨਾਦੇ ਨੇ ਸਾਨੂੰ ਵੀ ਪਾਗਲ ਬਨਾਨਾ ਚਾਹੀਦਾ।
ਹਂਜੀ, ਬਸ ਕੀ ਕਰੀਏ, ਕਿਸ ਚੀਜ਼ਾਂ ਦਾ ਸਾਨੂੰ ਕਿਸ ਚੀਜ਼ਾਂ ਦਾ ਸਾਨੂੰ ਪਤਾ ਹੈ ਕਿਸੀ ਦਾ ਨਹੀਂ ਪਤਾ।
ਐ ਤੇ ਗੱਲ ਹੈਗੀ ਏ ਬਿਲਕੁਲ। ਫੇਰ ਉਹ ਕਹਿੰ ਫੇਰ ਇੱਕ ਵਾਰ ਇੱਕ ਵਾਰ ਦੇਖੋ ਕੀ ਹੋਇਆ ਮੇਰੇ ਨਾਲ
ਹਾਂਜੀ
ਆੱਨਲਾਈਨ ਮੈਂ ਸਮਾਨ ਤੇ ਮੰਗਾ ਲਿੱਤਾ ਰਿਟਰਨ ਆਪਣੇ ਟਾਈਮ ਇਹ ਹੁੰਦਾ ਨਾ ਜਿਵੇਂ ਮੈਂ ਕੰਮ ਤੇ ਜਾਣਾ ਹੁੰਦਾ, ਕਰੋ ਪਿੱਛੋ ਕੋਈ ਹੁੰਦਾ ਹੁੰਦਾ ਨੀ ਐ ਤੇ ਚੀਜ ਉਸ ਦਿਨ ਮੈਂ ਹੋਵਾਂਗੀ ਉਸ ਦਿਨ ਦੀ ਮੈਂ ਉੱਥੇ ਡੇਟ ਕਰਾਂਗੀ ਉਹ ਕਰਾਂਗੀ ਨਾ ਫਾਈਨਲ ਉਹਨਾਂ ਨੇ ਕੀ ਕੀਤਾ ਜਿਵੇਂ ਐਤਵਾਰ ਪਤਾ ਨੀ ਹਾਂ ਸ਼ਨੀਵਾਰ ਸੀ। ਸ਼ਨੀਵਾਰ ਚ ਮੈਂ ਘਰ ਹੁੰਨੀ ਆ।
ਹਾਂ
ਤੇ ਉਹਨਾਂ ਨੇ ਲਿਖਿਆ ਹੋਇਆ ਸੀ ਸ਼ਨੀਵਾਰ ਤੁਹਾਡੇ ਤੋਂ ਵਾਪਸੀ ਲੈ ਜਾਣਗੇ ਮੈਂ ਬੁੱਧਵਾਰ ਪਾਇਆ ਸੀ ਉਹ ਵੀਰਵਾਰ ਵੀ ਆ ਗਿਆ ਘਰ ਸ਼ੁੱਕਰਵਾਰ ਵੀ ਆ ਗਿਆ ਘਰ।
ਅੱਛਾ- ਅੱਛਾ
ਤੇ ਮੈਂ ਉਹਨਾਂ ਦੇ ਕੰਪਨੀ ਵਿੱਚ ਗੱਲ ਫ਼ਿਰ
ਅੱਛਾ।
ਤੇ ਕਹਿੰਦੇ ਕੀ ਮੈਡਮ ਮੁੰਡਾ ਤੇ ਦੋ ਵਾਰੀ ਆਇਆ, ਮੈਂ ਕਿਹਾ ਉਹਦੇ ਵਿੱਚ ਜਦ ਲਿਖਿਆ ਸ ਸ਼ਨੀਵਾਰ ਸੀ ਤੇ ਤੁਹਾਡਾ ਜਲਦੀ ਪੇਜਣ ਦਾ ਮਤਲਬ ਕੀ ਬੰਨਦਾ ਕੋਈ ਹੁੰਦਾ। ਕੋਈ ਨਹੀਂ ਹੁੰਦਾ ਕਹਿ ਰਹੇ ਹੁਣ ਐਂ ਤੇ ਵਾਪਸ ਲੈ ਨੀ ਸਕਦੇ, ਕਿਉਂਕਿ ਮੁੰਡਾ ਦੋ ਵਾਰੀ ਆ ਕੇ ਖਾਲੀ ਚਲਾ ਗਿਆ।
ਅੱਛਾ-ਅੱਛਾ
ਹੋਰ ਕੀ, ਫਿਰ ਹੁਣ ਕੀ ਕਰੀਏ ਅਸੀਂ, ਮੈਂ ਤੇ ਉਹਨੂੰ ਐਡਾ ਬੋਲਿਆ ਉਹਤ ਤੋਂ ਬਾਅਦ ਤੇ ਮੈਂ ਮੰਗਾਇਆ ਹੀ ਕੁਛ ਨੀ ਉੱਥੋਂ।
ਹਾ ਸਰੀ ਉਸ ਤੋਂ ਬਾਅਦ ਵਿਸ਼ਵਾਸ ਉੱਠ ਜਾਂਦਾ। ਹੈ ਮੰਗਵਾਈਏ ਯਾਂ ਨਾ ਮੰਗਵਾਈਏ ਹਾਂਜੀ।
ਉਹ ਜਿਹੜੀ ਇੱਕ ਆਈ ਸ਼ੈਡੋ ਪੈਲੇਟ ਨੀ ਆਂਦੀ।
ਹਾਂਜੀ।
ਉਹ ਵੀ ਮੰਗਾਈ ਸੀ ਮੈਂ, ਉਹ ਵੀ ਬਿਲਕੁਲ ਬੇਕਾਰ ਆਈ ਬਿਲਕੁਲ ਬੇਕਾਰ।
ਅੱਛਾ! ਬਸ ਉਹੀ ਤੇ ਕਈਆਂ ਦਾ ਸਹੀ ਆਂਦਾ ਕਈ ਦਾ ਨਹੀਂ ਆਂਦਾ ਕੁਝ ਚੀਜ਼ਾਂ ਵਿੱਚ ਸਹੀ ਹੁੰਦੀਆਂ ਕੁਛ ਨਹੀਂ ਹੁੰ
ਤੇ ਪੂਰਾ ਉੱਠਿਆ ਪਿਆ ਇਸ ਕਰਕੇ ਮੈਨੂੰ ਤੇ ਬਿਲਕੁਲ ਚੰਗਾ ਨੀ ਲੱਗਦਾ।
ਅੱਛਾ -ਅੱਛਾ। ਚਲੋ ਕੋਈ ਨੀ, ਹੋਰ ਕੋਈ ਵਧੀਆ ਜਿ ਐਪ ਆਏਗੀ ਤੁਆਨੂੰ ਦੱਸਾਂਗੀ ਮੈਂ ਇਕ ਚੋਪਿੰਗ ਵਸਤੇ, ਹਾਂਜੀ। ਠੀਕ ਹੈ ਭੈਣ ਜੀ, ਸੱਸ ਸ਼੍ਰੀ ਕਾਲ।